ਹੈਲੋ
ਹੈਲੋ ਹਾਂਜੀ ਸਾਸਰੀ-
ਸ ਸਾਸਰੀ ਕਾਲ ਦੀਦੀ ਕੀ ਹਾਲ ਚਾਲ।
ਬੋਤ ਵਧੀਆ ਤੁਸੀਂ ਦੱਸੋ।
ਹਾਂਜੀ ਠੀਕ ਠਾਕ।
ਬੋਤ ਟੈਮ ਬਾਦ ਕੋਲ ਕਰੀ ਤੁਹੀਂ।
ਹਾਂਜੀ ਹਾਂਜੀ ਮੈਂ ਕਿਆ ਚਲੋ ਅੱਜ ਅਹੀ ਆਪਣੇ ਪਰਵਾਰ ਬਾਰੇ ਗੱਲ ਕਰ ਲਈਏ ਕੁਛ ਤਾਡੇ ਨਾਲ।
ਹੋਰ ਘਰ ਪਰਵਾਰ ਠੀਕ ਆ ਸਾਡ ਤੁਆਡਾ।
ਹਾਂਜੀ ਹਾਂਜੀ ਪਰਵਾਰ ਸਭ ਠੀਕ ਠਾਕ- ਰਾਜੀ ਖੁਸ਼ੀ।
ਹਾਂਜੀ ਬੋਤ ਵਧੀਆ ਚਲੋ ਮਾਲਕ ਤੋਂ ਏਹੀ ਗੁਜ਼ਾਰਿਸ਼ ਆ।
ਹਾਂਜੀ ਹਾਂਜੀ ਦੀ ਤੁਹਾਡਾ ਮਤਲਬ ਤੁਸੀਂ ਪਰਿਵਾਰ ਦੇ ਕਿੰਨੇ ਮੈਂਬਰ ਓ?
ਅਸੀਂ ਓਦਾਂ ਸਾਡੀ ਫੈਮਿਲੀ ਤਾਂ ਪੰਜ ਜਣਿਆਂ ਦੀ ਆ ਮੈਂ ਮੇਰੇ ਹਸਬੈਂਡ ਹੈਗੇ ਆ ਤਿੰਨ ਨਿਆਣੇ ਹੈਗੇ ਆ ਬਾਕੀ ਹੋਰ ਸੱਸ ਤੇ ਉਹਨਾਂ ਦੇ ਜੇਠ ਵ ਜੇਠ- ਜੇਠਾਂ ਨੀ ਅਲੱਗ ਰਹਿੰਦੇ ਆ। ਤੇ ਦੇ ਦਿਓਰ, ਦਿਓਰ ਵੀ ਆ ਸਾਡਾ ਇੱਕ ਉਹ ਵੀ ਹੁਣ ਬਾਹਰ ਹੈਗਾ।
ਹਾਂਜੀ ਹਾਂਜੀ ਤੇ ਕਿੱਦਾਂ ਉਹ ਰਹਿੰਦੇ ਤੁਹਾਡੇ ਨਾਲ ਬੋ ਵਧੀਆ ਰਹਿੰਦੇ ਐ?
ਹਾਂਜੀ ਬਾਕ ਸਾਰੇ ਠੀਕ ਆ ਸਾਰਿਆਂ ਦਾ ਨੇਚਰ ਬੋਤ ਵਧੀਆ ਹੁਣ ਘਰ ਦੇ ਤਾਂ ਈਦਾਂ ਹੀ ਹੁੰਦਾ ਕਦੇ- ਕਦੇ ਅਪ-ਡਾਊਨ ਹੋ ਜਾਂਦੇ ਆ। ਕਦੇ ਛੋਟ- ਮੋਟੀ ਲੜਾਈ ਹੁੰਦੀ, ਬਾਕੀ ਸਾਰੇ ਠੀਕ ਈ ਆ।
ਹਾਂਜੀ ਹਾਂਜੀ ਹਾਂਜੀ। ਹੂੰ ਸਾਡਾ ਵੀ ਪਰਿਵਾਰ ਈਦਾਂ ਈ ਐ, ਜਿੱਦਾਂ ਮੇਰੀਆਂ ਦੋ ਨਨਾਨਾ ਆ, ਤੇ ਅਸੀਂ ਪੰਜ ਬ ਜਿਹੜਾ ਮਤਲਬ ਭੈ-ਭੈਣ- ਭਰਾ ਆ ਇਹਨਾਂ ਦੇਤੇ ਅਸੀਂ ਤੇ ਆਪ ਜਇੰਟ ਫੈਮਲੀ ਵਗੂ ਰਹਿੰਨੇ ਆ। ਜਿੱਦਾਂ ਸਾਡੇ ਮਤਲਬ ਹੁਣ-ਹੁਣ ਅਸੀਂ ਸਿਰਫ਼ ਇੱਕ ਘਰ ਵ-ਵੱਖ-ਵੱਖਰੇ ਕਰ ਲੈ ਆ। ਪਰ ਸਾਡੇ ਕੋਲ ਪਿਆਰ, ਸਾਡਾ ਮਿਲਾਪ ਸਭ ਕੁਛ ਇੱਕ ਵਧੀਆ ਆ। ਮਤਲਬ ਜਿੱਦਾਂ ਅਸੀਂ ਪੰਜ ਆਪਣੇ ਭਰਾ ਆ ਪੰਜਾਂ ਦੀ ਆਪਣੀਆਂ-ਆਪਣੀਆਂ ਕੋਠੀਆਂ ਬਣਾ ਲਈਆਂ ਰ-ਵਿੱਚੋਂ ਵਿਹੜੀਆਂ ਦੇ ਵਿੱਚੋਂ ਹੀ ਇੱਕ ਦੂਜੇ ਘਰ ਜਾਣ ਲਈ ਐਂਟਰੀ ਕਰ ਲਈ ਦਰਵਾਜ਼ੇ ਰੱਖੇ ਛੋਟੇ। ਜਿੱਦਾਂ ਕਿ ਸਾਨੂੰ ਲੱਗਦਾ ਈ ਨੀ ਕਿ ਅਸੀਂ ਵੱਖਰੇ ਆ, ਸਾਨੂੰ ਏਦਾਂ ਲੱਗਦਾ ਕਿ ਅਸੀਂ ਇਕੱਠੇ ਰਹਿੰਨੇ, ਜੁਆਇੰਟ ਫੈਮਿਲੀ ਵਾਂਗੂ ਰਹਿੰਨੇ ਆ। ਅਸੀਤੇ ਬੋਤ ਇੰਜੋਏ ਕਰਨੇ ਆ ਇੱਕ ਪਰਿਵਾਰ ਨੂੰ ਜਿਦਾ ਫਰੈਂਡ ਸਰਕਲ ਆ ਨਾ ਇੱਦਾਂ ਰਹਿੰਨੇ ਆ ਅਸੀਂ ਤੇ ਬਿਲਕੁਲ।
ਹਾਂਜੀ ਸਾਡੇ ਵੀ ਏਦਾਂ ਈ ਆ ਬਿਲਕੁਲ ਥੋੜੇ ਬਸ ਇਹ ਜੇਠ ਜੀ ਥੋੜੇ ਅੱਡ ਹੋ ਗਏ ਸਾਡੇ ਤੋਂ ਲੇਕਿਨ ਪਿਆਰ ਬੋਤ ਆ ਉਹਨਾਂ ਦਾ ਵੀ ਪੂਰਾ ਖਿਆਲ ਰੱਖਦੇ ਸਾਡੇ ਵੀ ਕੋ ਫੋਨ ਕਰਦੇ ਆ ਉਹ ਵੀ ਬਾਹਰ ਹੈਗੇ ਫੋਨ ਕਰਦੇ ਆ ਪੁੱਛਦੇ ਆ ਠੀਕ ਓ, ਸਾਰਾ ਕੁਛ ਠੀਕ ਆ। ਸੱਸ ਵੀ ਬੋਤ ਪਿਆਰ ਕਰਦੀ ਐ।
ਹਾਂਜੀ ਹਾਂਜੀ ਜਿੱਦਾਂ ਆਪਾਂ ਕਹਿ ਦੇਈਏ ਕਿ ਸਡੂੰ ਘਰ-ਘਰ ਵ ਵੱਖਰੇ ਹੋਣੇ ਕਰਨੇ ਈ ਪੈਂਦੇ ਐ, ਵੀ ਜਾਂ ਫੈਮਲੀਆਂ ਵੱਧ ਦੀਆ ਨੀ ਆ ਬੱਚੇ ਹੋਏ ਹੁੰਦੇ ਆ। ਤੇ ਘਰ ਤਾਂ ਵੱਖਰੇ ਕਰਨੇ ਪੈਂਦੇ ਪਰ ਪਰਿਵਾਰ ਸਾਡਾ ਇਕੱਠਾ ਹੀ ਰਹਿੰਦਾ ਐ। ਜਿੱਦਾਂ ਸਾਨੂੰ ਬਹੁਤ ਖੁਸ਼ੀ ਹੋਈ ਕੇ, ਸਾਡਾ ਪਰਿਵਾਰ ਬਹੁਤ ਜ਼ਿਆਦਾ ਚੰਗਾ ਆ। ਸੁੱਖ-ਦੁੱਖ ਵਿੱਚ ਸਾਡੇ ਨਾਲ ਰਹਿੰਦੇ ਐ, ਖ਼ੁਸ਼ੀਆਂ ਵਿੱਚ ਤਾਂ ਸਾਰੇ ਇਕੱਠੇ ਹੁੰਦੇ-ਹੁੰਦੇ ਸੁੱਖ-ਦੁੱਖ ਵਿੱਚ ਮੇਨ ਗੱਲ ਏਹ ਐ ਕਿ ਜਦੋਂ ਆਪਾਂ ਦੁਖੀ ਹਾਂ ਕੋਈ ਦੁੱਖ ਆਦਾਂ ਉਦੋਂ ਸਾਡੇ ਨਾਲ ਕੋਈ ਖੜਾ ਹੋ, ਏ ਤੇ ਬੋਤ ਵਧੀਆ ਲੱਗਦਾ ਆ।
ਹਾਂਜੀ ਹੁਣ ਤਾਂ ਆਪਣੇ ਹੀ ਭੈਣ- ਭਰਾ ਤੋਂ ਉਮੀਦ ਹੁੰਦੀ ਆ ਸਹੁਰੇ ਘਰਾਂ ਆਗੇ ਤੇ ਇਹਨਾਂ ਨੂੰ ਆਪਣੇ ਭੈਣ-ਭਰਾ ਨਾਲ ਉਮੀਦ ਹੁੰਦੀ ਆ ਕਿ ਜੇਠ ਨਾਲ ਖੜਨਗੇ ਦਿਓ ਨਾ ਖੜਨਗੇ ਇਦਾ ਹੀ, ਹੁੰਦਾ ਪਰਿਵਾਰ ਦਾ ਤਾਂ ਸਾਥ ਇੱਥੇ ਹੀ ਹੁੰਦਾ ਪਰਿਵਾਰ ਹੁੰਦਾ ਹੀ ਇਸ ਲਈ ਤਾਂ ਕਿ ਬੰਦੇ ਦੇ ਮਾੜੇ ਚੰਗੇ ਟਾਈਮ ਚ ਬੰਦਾ
ਹਾਂਜੀ ਹਾਂਜੀ, ਹਾਂਜੀ ਹਾਂਜੀ, ਹਾਂਜੀ। ਜਿੱਦਾਂ ਕਿ ਆਪਾਂ ਨੂੰ ਜਿੱਦਾਂ ਆਪਾਂ ਹੁਣ ਦੇਖ ਲਓ, ਕੋਈ ਜਿੱਦਾਂ ਕੋਈ ਘਰ 'ਚ ਕਿਸੇ ਨੇ ਕੋਈ ਓਪ-ਓਪਰੇਸ਼ਨ ਈ ਕਰਵਾਇਆ ਹੈ ਨਾ ਜਿੱਦਾਂ ਹੁਣ ਮੇਰੀ ਦਰਾਨੀ ਏ, ਉਨਾਂ ਦਾ ਹਸਬੈਂਡ ਨੀ ਹੈਗਾ, ਉਨਾਂ ਨੇ ਔਪਰੇਟ ਕਰਾਏਆ, ਔਪਰੇਟ ਕਰਾਣਾ ਸੀ ਚਲੋ, ਉਨੂੰ-ਉਨੂੰ ਜਰੂਰਤ ਸੀ ਨਾ, ਮਤਲਬ ਪਰਿਵਾਰ ਦੀ। ਤੇ ਅਸੀ ਉਦੇ ਨਾਲ ਬਰਾਬਰ ਖੜੇ ਆਂ, ਉਨੂੰ ਨਾਲ ਲੈ ਕੇ ਜਾਂਦੇ ਰੇ ਔਪਰੇਸ਼ਨ ਕਰਵਾਏਆ, ਫੇਰ ਘਾਰ ਆ ਕੇ ਤੂਆਨੂੰ ਪਤਾ ਈ ਐ ਬਿਮਾਰ ਬੰਦੇ ਨੂੰ, ਓ ਜੋ ਔਪਰੇਟ ਕਰਾਂਦੇ ਐ ਤਾਨੂੰ ਪਤਾ ਈ ਏ, ਫੇਰ ਓ ਕੋ ਕਾੰਮ ਵਗੈਰਾ ਕਿੱਥੇ ਹੁੰਦਾ ਆ, ਫਿਰ ਸਾਨੂੰ ਜਿੱਦਾਂ ਐਦੀ ਪੂਰੇ ਪਰਵਾਰ ਵਾਂਗੂ, ਭੈਣਾਂ ਵਾਂਗੂ ਓਨੂੰ ਰੋਟੀ-ਪਾਨੀ, ਓਦਾ ਲੁੱਕ ਆਫਟਰ ਜਦੋਂ ਜੋ ਵੀ ਓਨੂੰ ਕੁੱਛ ਚਾਈਦਾ ਆ ਤੱਤਾ ਠੰਡਾ, ਘਾੱਟ ਨਮ ਮਸਾਲੇ ਵਾਲਾ, ਏਦਾਂ ਅਸੀ ਓਨੂੰ ਦਿੱਤਾ ਦੇਖਲੋ। ਤੇ ਓ ਵੀ ਬੋ ਖੁਸ਼ ਆ, ਕੇ ਓ ਚ੍ਹਾਂਦੀ ਏ ਕਿ ਮੈਨੂੰ ਅੱਗੋਂ ਵੀ ਕਦੀ ਵੀ ਜ਼ਿੰਦਗੀ ਚ ਏਦਾਂ ਦਾ ਪਰਿਵਾਰ ਮਿਲੇ, ਮਤਲਬ ਕਿ ਕਿਸੀ ਨੂੰ ਆਪਾਂ ਕਿਸੀ ਦੁੱਖ ਵਿੱਚ ਖੜੇ ਆਂ, ਸਾਨੂੰ ਵੀ, ਸਾਨੂੰ ਵੀ ਖੁਸ਼ੀ ਮਿਲਦੀ, ਤੇ ਓਨੂੰ ਤੇ ਜੇੜੀ ਮਿਲੀ ਈ ਮਿਲੀ। ਮਤਲਬ ਓਨੂੰ ਏ ਨੀ ਲੱਗਦਾ ਕਿ ਮੈਂ ਕਿਸੇ- ਸੀ ਹਾਂਜੀ, ਕ ਕਿਤੇ ਮੇਰੀ ਦਰਾਨੀ ਐ ਯਾ ਕੁੱਛ ਐ। ਭੈਨਾਂ ਵਾਂਗੂ ਇੱਕ ਦੂਜੇ ਨਾਲ ਰੈਨੇ ਆਂ, ਬਾਕੀ ਹਾਂਜੀ, ਤੂਆਨੂੰ ਬਾਕੀ ਪਤਾ ਈ ਐ, ਵਿਆ ਸ਼ਾਦੀਆਂ ਚ ਤੂਸੀ ਕਿੱਦਾਂ, ਪਰਿਵਾਰ ਵਿੱਚ ਕਿੱਦਾਂ ਤੂਆਡੇ ਰੈਂਦੇ ਆ। ਕਿੱਦਾਂ ਖੁਸ਼ੀਆਂ ਮਨਾਂਦੇ, ਤੂਸੀ ਅਪਨੀ ਓ ਦੱਸੋ?
ਸਾਡੇ ਤਾਂ ਹੁਣੇ ਹਾਲੇ ਇੱਕ ਵੇਆ ਸੀਗਾ, ਜਾਨਨ ਦਾ ਸਾੱਸ ਸਾੱਸ ਦੇ ਰਿਸ਼ਤੇਦਾਰ ਸੀਗੇ, ਅਹੀਂ ਗਏ ਸੀਗੇ ਵੇਆ ਚ ਬੋਤ ਵਦੀਆ ਲੱਗਾ, ਸਾਰੇ ਕੱਠੇ ਹੁੰਦੇ ਆ, ਸਾਰੀ ਦਰਾਨੀਆਂ, ਜਠਾਨੀਆਂ ਇੱਕ ਦੂਜੇ ਦੇ ਮੇਕਅੱਪ ਕਰਦੀਆਂ, ਬੋਤ ਵਦੀਆ ਲੱਗਦਾ, ਪਾਰਲਰ ਘਾੱਟ ਜਾਂਨੇ ਆਂ। ਇੱਕ ਦੂਜੇ ਨਾਲ ਈ ਰਾੱਲ ਕੇ, ਇੱਕ ਦੂਜੇ ਦਾ ਮੇਕਅਪ ਕਾਰ ਲੇਆ, ਫੇਰ ਜਾਓ ਫਿਰ ਨਾਲ ਕੱਠੇ ਫੋਟੋਆਂ ਖਿਚਾਓ ਲੋਕੀ ਵੇਖਦੇ ਆਂ, ਕਿ ਏਨਾਂ ਦਾ ਕਿੰਨਾ ਪੇਆਰ ਆ, ਵਦੀਆ ਲਾੱਗਦੈ ਸਾਰਾ ਕੁੱਛ ਕੱਠੇ, ਫੇਰ ਕਿਸੇ ਦਾ ਜਨਮ ਦਿਨ ਹੋ ਗੇਆ, ਨਵੇਂ ਸਾਲ ਤੇ ਪਾਠ ਕਰਾ ਲੇਆ, ਪਾਠ ਰਾੱਖ ਲੇਆ ਫੇਰ ਆਂਉਦੇ ਆ ਸਾਰੇ ਘਾਰ ਦੇ ਕੱਠੇ ਹੁੰਦੇ, ਬੋਤ ਵਦੀਆ ਲਾੱਗਦੈ ਇਦਾਂ।
ਅੱਛਾ-ਅੱਛਾ ਜੀ, ਹਾਂਜੀ-ਹਾਂਜੀ।
ਨਵੇਂ ਸਾਲ ਤੇ ਏਦਾਂ ਪਾਰਟੀ ਵਗੈਰਾ ਤਾਂ ਨੀ ਹੁੰਦੀ।
ਠੀਕ ਐ, ਠੀਕ ਐ ਹਾਂਜੀ, ਜਿੱਦਾਂ ਜਿੱਦਾਂ ਹੁਨ ਸਾਡੇ ਆ, ਸਾਡੇ ਜਿੱਦਾਂ ਸਰਪੰਚੀ ਲੜਦੇ ਆਂ, ਪਿੰਡ ਵਿੱਚ ਤੇ ਤੂਆਨੂੰ ਪਤਾ ਈ ਏ, ਪੈਲਾਂ ਅਹਿ ਪੈਲਾਂ ਪਿੰਡ ਨੂੰ ਕੱ ਕੱਠਾ ਕਰਨ ਤੋਂ ਜਾਂ ਪਿੰਡ ਵਿੱਚ ਜਾਨ ਤੋਂ ਪੈਲਾਂ-ਪੈਲਾਂ ਹਾਨੁ ਆਪਨਾ ਪਰਿਵਾਰ ਨੂੰ ਇੱਕ ਮੁੁੱਠ ਕਰਨਾ ਪੈਂਦਾ ਆ। ਜਿੱਦਾਂ ਕਿ ਸਲਾਅ ਨਾਲ ਚੱਲਨਾ ਪੈਂਦਾ ਆ, ਜਿੱਦਾਂ ਸਾਡਾ ਪਰਿਵਾਰ ਹਾ ਸਰਪੰਚੀ ਦੀਆਂ ਵੋਟਾਂ ਚ, ਕੋਈ ਵੀ ਵੋਟਾਂ ਆ ਜਾਨ, ਸਾਡਾ ਪਰਿਵਾਰ ਸਾਡੇ ਨਾਲ ਸਬ ਤੋਂ ਪ੍ਹੈਲਾਂ ਖੜਾ ਹੁੰਦਾ ਯਾ। ਤੇ ਓ ਏਜਾ, ਏਦੇ ਨਾਲ ਈ ਫਿਰ ਸਾਡਾ ਜਿੱਦਾਂ ਪਿੰਡ ਆ, ਓਨਾਂ ਨੂੰ ਵੀ ਓਵੀ ਦੇਖਦੇ ਆ ਕਿ ਇੱਨਾਂ ਦਾ ਇੰਨਾ ਏਕਾਂ, ਏਦਾਂ ਆ, ਤੇ ਮਤਲਬ ਸਾਡੇ ਨਾ ਜਾਦਾ ਜੇ ਮਤਲਬ ਸਾਨੂੰ ਏਸ ਚੀਜ ਤੋਂ ਵੀ ਫੈਦਾ ਮਿਲਦਾ ਯਾ।
ਹਾਂਜੀ।
ਪਰਿਵਾਰ ਨਾਲ ਆ, ਓਨੂੰ ਸਾਰੀਆਂ ਖੁਸ਼ੀਆਂ, ਸਾਰੇ ਦੁੱਖ-ਸੁੱਖ ਵਿੱਚ ਵੀ ਫੈਦਾ ਖੁਸ਼ੀਆਂ ਵਿੱਚ ਵੀ ਫੰਡਨ ਵਿੱਚ ਵੀ ਫੈਦਾ ਹੁੰਦਾ ਯਾ।
ਹਾਂਜੀ।
ਹਾਂਜੀ-ਹਾਂਜੀ, ਬਾਕੀ ਤੂਆਨ ਪਤਾ ਈ ਏ ਪਰਿਵਾਰ ਪਰਿਵਾਰ ਵੀ ਜੀਆਂ ਨਾਲ ਚੰਗੇ ਲੱਗਦੇ ਆ। ਜਿੱਦਾਂ ਕਿ ਆੱਜ-ਕਾੱਲ, ਲੋਕੀ ਬੱਚੇ ਈ ਨੀ ਬੋਤਾ ਕਾਰਦੇ ਪਹਿਲਾਂ-ਪਹਿਲਾਂ ਤਾਂ ਤੁਹਾਨੂੰ ਪਤਾ ਹੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਬ ਦੋ ਮੇਰੀ ਨਨਾਣਾ, ਪੰਜ ਬ੍ਰਦਰ ਆ। ਜਿਦਾਂ ਅੱਜ-ਕੱਲ ਤਾਂ ਹੁਣ ਕੋਈ ਇੱਕ-ਇੱਕ ਮੁੰਡਾ ਹੀ ਰੱਖਦੇ ਆ, ਜਾਂ ਇੱਕ ਭੈਣ-ਭਰਾ ਹੀ ਰੱਖਦੇ ਆ। ਇੰਨਾ ਛੋਟੇ ਪਰਿਵਾਰ ਆ ਮਤਲਬ- ਛੋਟੇ ਪਰਿਵਾਰ ਦਾ ਰਿਵਾਜ਼ ਆ ਰਿਹਾ ਆ, ਜਦ ਕਿ ਅੱਜ-ਕੱਲ ਹੁਣ ਕੁੜੀਆਂ ਦੀ ਸ਼ੌਰਤੇਜ ਆ। ਤੁਹਾਨੂੰ ਪਤਾ ਹੀ ਹੋ ਰਹੀ ਐ ਵਿਆਹ ਕਰਨ ਲਈ ਕੁੜੀਆਂ ਹੀ ਨਹੀ ਮਿਲ ਰਹੀਆਂ ਮੁੰਡਿਆਂ ਨੂੰ ਹੁਣ ਫੇਰ ਉਹ ਪੁਰਾਣਾ ਕਲਚਰ ਆਏਗਾ, ਜ਼ਰੂਰ ਆਏਗਾ, ਪਰਿਵਾਰ ਵੱਡੇ ਹੋਣਗੇ। ਮਾਸੀਆਂ, ਭੂਆ, ਚਾਚੀਆਂ ਜਿਦਾਂ ਮਤਲਬ ਇਹਨਾਂ ਰਿਸ਼ਤੇਦਾਰੀ ਵਿੱਚ ਫ਼ਰਕ ਪੈਂਦਾ ਪਿਆ, ਹੁਣ ਜਨਾਨੀਆਂ ਵਾਲੇ ਚ ਉਹਨੂੰ ਲੇਡੀਜ਼ ਨੂੰ ਹੁਣ ਕਹਿੰਦੇ, ਬਚ ਕੁੜੀਆਂ ਹੋਣ, ਤਾਂ ਹੀ ਅੱਗੇ ਕੁੜੀਆਂ ਦੀ ਵੀ ਲੋਹੜੀਆਂ ਪਾਦੇ ਲੋਕੀ। ਕੁੜੀਆਂ ਲਈ ਵੀ, ਕੁੜੀਆਂ ਨੂੰ ਢੋਲ ਨਾਲ ਲੈ ਕੇ ਆਂਦੇ ਆਪਣੇ ਘਰਾਂ 'ਚ। ਮਤਲਬ ਕੁੜੀਆਂ ਘੱਟ ਰਹੀਆਂ ਆ ਨਾ, ਜਿੱਦਾਂ ਹਾਂਜੀ, ਕੁੜੀਆਂ ਘੱਟ ਰਹੀਆਂ, ਪਰਿਵਾਰ ਛੋਟੇ ਹੋ ਰਹੀ ਐ, ਤੇ ਪਰ ਫੇਰ ਮੈਨੂੰ ਤੇ, ਮੈਨੂੰ ਤੇ ਏਦਾਂ ਈ ਲੱਗਦਾ ਹੈ ਕਿ ਕੁੜੀਆਂ ਦੀ ਗਿਣਤੀ ਹੁਣ ਵਧੇ ਗੀ। ਤੇ ਸਾਡੇ ਪਰਿਵਾਰ ਪਹਿਲਾਂ ਵਾਂਗੂ ਵੱਡੇ ਤੇ ਵਾਰ ਬੰਨੇ ਹੋਣਗੇ।
ਹੁਣ ਜਿਵੇਂ ਅਹੀ ਪਤਾ ਨੀ ਲੋਕੀ ਕਿਵੇਂ ਕਰ ਲੈਂਦੇ ਆ, ਔਰਤਾਂ ਵੀ ਕਰ ਲੈਂਦੀਆਂ, ਕਿ ਹੁਣ ਸਾਨੂੰ ਕੁੜੀ ਹੀ ਨਹੀਂ ਚਾਹੀਦੀ। ਮੈਂ ਹੁਣ ਕੁੜੀ ਜੰ ਕੁੜੀਆਂ, ਲੇਕਿਨ ਮੇਰਾ ਮਨ ਕਰਦਾ ਕਿ ਮੇਰੇ ਜਦ ਵੀ ਹੁਣ ਭਾਵੇਂ ਕਿੰਨੇ ਵੀ ਨਿਆਣੇ ਹੋਣ ਹੋਏ ਕੁੜੀ ਈ। ਕੁੜੀਆਂ ਨਾਲ ਤਾਂ ਘਰ ਵਧੀਆ ਲੱਗਦਾ, ਕੁੜੀਆਂ ਦਾ ਸਾਥ ਦੇਣਾ, ਉਹਨਾਂ ਨੂੰ ਤਿਆਰ ਕਰਨਾ, ਛੋਟੇ- ਛੋਟੀੇ ਕੁੜੀਆਂ ਨੂੰ ਤਾਂ ਵਧੀਆ ਬਹੁਤ ਲੱਗਦਾ, ਤਿਆਰ ਕਰੋ, ਨਵੇਂ-ਨਵੇਂ ਕੱਪੜੇ ਲੈ ਕੇ ਦਓ, ਜੁੱਤੀਆਂ ਲੈ ਕੇ ਦਓ।
ਹਾਂਜੀ ਹਾਂਜੀ। ਕੁੜੀਆਂ ਵੈਸੇ ਵੀ ਪਰਿਵਾਰ ਵਿੱਚ ਕੁੜੀਆਂ ਤੇ ਜ਼ਰੂਰ ਹੋਣੀਆਂ ਚਾਹੀਦੀਆਂ ਏ ਆ। ਤੁਹਾਨੂੰ ਪਤਾ ਹੀ ਏ ਵੀ ਕੁੜੀਆਂ ਮੁੰਡਿਆਂ ਨਾਲ ਵੱਧ ਕੇ ਪਿਆਰ ਕਰਦੀਆਂ ਆ ਅਪਣੇ ਮਾਂ-ਪਿਓ ਨੂੰ। ਅੱਜ-ਕੱਲ੍ਹ ਤਾ ਹਰ ਦੁੱਖ-ਸੁੱਖ ਚ ਬੇਟੇ ਨਾਲੋਂ ਬੇਟੀ ਪਹਿਲਾਂ ਖੜ੍ਹੀ ਹੁੰਦੀ ਏ।
ਹਾਂਜੀ।
ਹਾਂਜੀ, ਭੈਣਾਂ ਈ ਆਪਣੇ ਭਰਾਵਾਂ ਦੀ ਸੁੱਖ ਮੰਗਦੀਆਂ, ਭੈਣਾਂ ਈ ਇੱਕ ਧੀਆ ਹੀ ਆਪਣੇ ਮਾਪਿਆ ਦੀ ਸੁੱਖ ਮੰਨਦੀਆਂ ਐ।
ਧੀਆਂ ਆਪਣੇ ਮਾਂ-ਪਿਓ ਦਾ ਸੁੱਖ-ਦੁੱਖ ਸਾਰਾ ਕੁਛ ਮੰਨਦੀਆ। ਕੇ ਹੁਣ ਮੇਰੇ ਮਾਂ-ਪਿਓ ਨੇ ਪਹਿਲਾਂ ਮੈਨੂੰ ਪੜ੍ਹਾਇਆ ਫੇਰ ਹੁਣ ਮੇਰਾ ਵਿਆਹ ਵੀ ਕੀਤ ਤਾ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲਾ ਤੀ ਬਹੁਤ ਹੁੰਦਾ ਮਾਂ-ਪਿਓ ਦੁੱਖ ਤੇ ਹਾਲੇ ਇਕ ਮਾਂ ਘੱਟ ਕਰ ਦਵੇ ਲੇਕਿਨ ਇਕ ਪਿਓ ਨੀ ਆਪਣੀ ਕੁੜੀ ਨਾਲ ਘੱਟ ਕਰ ਸਕਦਾ। ਪਿਓ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਆਪਣੀ ਕੁੜੀ ਤੇ ਲਾ ਹੀ ਦਿੰਦਾ ਫੇਰ ਵੀ।
ਹਾਂਜੀ, ਹਾਂਜੀ, ਹਾਂਜੀ। ਹੂੰ, ਪਰਿਵਾਰ ਚ ਇਕ ਕੁੜੀਆਂ ਕੁੜੀ ਦਾ ਹੋਣਾ ਬਹੁਤ ਜ਼ਿਆ ਜ਼ਰੂਰੀ ਐ।
ਹਾਂਜੀ।
ਪਰਿਵਾਰ ਦੇ ਵਿੱਚ ਕੁੜੀਆਂ ਜ਼ਰੂਰ ਹੋਣੀਆ ਚਾਹੀਦੀਆਂ ਆ।
ਹੁਣ ਤਾਂ ਮੰਨਦੇ ਈ ਐ ਲੋਕੀ ਕਿ ਕੁੜੀ ਹੁੰਦੀ ਲਕਸ਼ਮੀ ਦਾ ਰੂਪ ਹੁੰਦੀ ਆ।
ਹਾਂਜੀ ਹਾਂਜੀ। ਬਾਕੀ ਸਾਨੂੰ ਪਤਾ ਸਾਡੇ ਪਰਿਵਾਰ ਵਿੱਚ ਇਹ ਵੀ ਨੀ ਐ ਕਿ ਜਿੱਦਾਂ ਕਿ ਕਿਸੇ ਨੂੰ ਨੋਕ-ਚੋਕ ਕਰਨੀ ਕਿਸੇ ਕਿਸੇ ਦੀ ਜ਼ਿੰਦਗੀ ਵਿੱਚ ਇੰਟਰਫੇਅਰ ਕਰਨੀ ਸਾਡੇ ਪਰਿਵਾਰ ਦੇ ਮਬ ਮੈਂਬਰ ਜਿਹੜੇ ਆ ਵੱਡੇ ਆ ਸਾਰੇ ਵੱਡੇ ਭਾਜੀ ਐ ਜਾਂ ਸੱਸ ਸਹੁਰਾ ਆ ਉਹ ਵੀ ਸਾਡੀਆਂ ਪੂਰੀਆਂ ਸਮਝਦੇ ਫੀਲਿੰਗਸ ਸਾਰੀਆਂ ਬਾਈ ਸਮਝਦੇ ਆ ਜਿੱਦਾਂ ਕਿ ਬਾਹਰ ਜਾਣ ਤੋਂ ਵੀ ਰੋਕਦੇ ਕੋਈ ਇੱਦਾਂ ਕੱਪੜੇ ਪਾਣ ਤੋਂ ਫੈਸ਼ਨ ਕਰਨ ਤੋਂ ਜਿਦਾਂ ਅੱਜ-ਕੱਲ੍ਹ ਬੱਚੇ ਤਿਆਰ ਹੁੰਦੇ ਵੇਂ ਮੇਹਨਤ ਕੁੜੀਆਂ ਤੇ ਪਾਬੰਦੀਆਂ ਹੀ ਲਾਉਂਦੇ ਪਰ ਸਾਡੇ ਘਰ ਵਿੱਚ ਇਹ ਕੁਛ ਨਹੀਂ ਹੈ। ਵਧੀਆ ਆ ਮਤਲਬ ਸਾਰੇ ਇੱਕ ਦੂਜੇ ਨੂੰ ਫੀਲਿੰਗਜ਼ ਜ, ਚੱਕਦੇ ਆ ਸਮਝਦੇ ਆ। ਕਿਸੇ ਨੂੰ ਕੋਈ ਨੋਕ ਚੁੱਕ ਨਹੀਂ ਕੀ ਕਰਦੇ ਹਾਂ ਜਿੱਥੇ ਕੋਈ ਗਲਤ ਹੈ। ਉੱਥੇ ਕਹਿ ਦਿੰਦੇ ਆ ਤਾਂ ਸਾਡੇ ਬੱਚੇ ਵੀ ਗੁੱਸਾ ਕਰਦੇ ਵੱਡਿਆਂ ਦਾ ਜਿੱਥੇ ਗਲਤ ਉਹ ਕਹਿੰਦੇ ਵੀ ਗਲਤ ਆ। ਮਤਲਬ ਇਹਨੂੰ ਹੀ ਪਰਿਵਾਰ ਕਹਿੰਦੇ ਆ, ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ ਮਾੜਾ ਕੋ। ਮਤਲਬ ਸਾਨੂੰ ਆਪਣਾ ਸਮਝਣਾ ਵੀ ਚਾਹੀਦਾ ਆ।
ਜਿਵੇਂ ਪਰਿਵਾਰ ਹੈਗਾ ਏ ਯਾਂ ਕਿ ਸਾਡੇ ਆਪਣੇ ਆ ਜੇ ਕਹਿੰਦੇ ਤਾਂ ਵਧੀਆ ਲਈ ਕਹਿੰਦੇ। ਜੇ ਕੁੜੀ ਨੂੰ ਰੋਕਣ ਵੀ ਦੇ, ਤਾਂ ਅਸੀਂ ਮੰਨਦੇ ਹਾਂ ਵਈ ਸਾਡੇ ਵੱਡੇ ਆ ਉਹ ਨਾ। ਫਿਕਰ ਹੁੰਦੀ ਆ, ਉਹਨਾਂ ਨੇ ਦੁਨੀਆਂ ਵੇਖੀ, ਵੱਡਿਆਂ ਨੇ ਸਾਡੇ ਤੋਂ ਜ਼ਿਆਦਾ ਹੀ ਦੁਨੀਆਂ ਵੇਖੀ। ਹੁੰਦੀ ਆ, ਕੀ ਗੁੱਸਾ ਕਰੀਏ ਕਿਸੇ ਦੀ ਗੱਲ ਦਾ।
ਹਾਂਜੀ ਹਾਂਜੀ।
ਬਾਕੀ ਸਾਰਾ ਪਰਿਵਾਰ ਸਭ ਠੀਕ ਹੀ ਹੈ।
ਹਾਂਜੀ ਸਭ ਠੀਕ ਆ। ਤੁਹਾਡੇ ਦੀਦੀ ਗੱਲ ਕਰਕੇ, ਪਰਿਵਾਰ ਬਾਰੇ ਗੱਲ ਕੇ ਗੱਲ ਕਰਕੇ, ਤੁਹਾਡੇ ਨਾਲ ਬਹੁਤ ਖੁਸ਼ੀ ਹੋਈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ ਪਰਿਵਾਰ ਬਾਰੇ।
ਮੈਨੂੰ ਵੀ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ। ਚਲੋ, ਮਾਲਕ ਰਾਜੀ ਖੁਸ਼ੀ ਰੱਖੇ, ਸਤਿ ਸ੍ਰੀ ਅਕਾਲ ਜੀ।